ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਦੱਸੋ, ਕੀ ਹਾਲ ਚਾਲ?
ਬਸ ਵਿਹਲਾ ਜੀ ਹੋਰ ਤੁਸੀਂ ਦੱਸੋ?
ਬਸ ਵਿਹਲਾ ਹੀ ਸੀ ਮੈਂ ਵੀ ਹੋਰ ਕੀ ਕਰਦੇ?
ਬਸ ਬੈਠਾ ਦਾ ਸੀ
ਅੱਛਾ ਹੋਰ? ਤੁਸੀਂ ਫਾਸਟ ਫੂਡ ਖਾਂਦੇ ਹੋ?
ਹਾਂ, ਕਦੀ, ਕਦੀ ਖਾ ਲੈਂਦੇ ਹਾਂ।
ਅੱਛਾ ਕਦੀ ਕਦੀ ਖਾਂਦੇ ਹੋ ਵੈਸੇ ਕਦੀ ਕਦੀ ਖਾਣਾ ਚਾਹੀਦਾ ਰੋਜ਼ ਨਾ।
ਹਾਂ ਸਿਹਤ ਵਾਸਤੇ ਵਧੀਆ ਨੀ ਹੁੰਦਾ। ਨਾ ਰੋਜ਼ ਨੀ ਮਹੀਨੇ ਵਿੱਚ ਦੋ ਤਿੰਨ ਵਾਰੀ ਖਾ ਲੈਂਦੇ ਆ ਬਸ।
ਚਲੋ ਇਹ ਤਾਂ ਬੜੀ ਵਧੀਆ ਗੱਲ ਹੈ। ਤੁਸੀਂ ਕਦੀ ਕਦੀ ਖਾਂਦੇ ਹੋ ਮਹੀਨੇ ਵਿੱਚ ਫਿਰ ਕੀ ਖਾਂਦੇ ਹੋ ਜ਼ਿਆਦਾਤਰ?
ਜ਼ਿਆਦਾਤਰ ਤੇ ਬਰਗਰ ਚੌਮਿਨ ਵਗੈਰਾ ਬਸ।
ਬਸ ਇਹੀ ਹੁੰਦਾ ਫਾਸਟ ਫੂਡ 'ਚ। ਚਲੋ ਜ਼ਿਆਦਾ ਨਾ ਖਾਇਆ ਕਰੋ ਵਧੀਆ ਨੀ ਹੁੰਦਾ ਹਨਾ। ਅਸੀਂ ਆਪ ਨਹੀਂ ਖਾਂਦੇ ਹਾਂ।
ਕਿ?
ਅਸੀਂ ਵੀ ਆਪ ਨਹੀਂ ਖਾਂਦੇ ਜ਼ਿਆਦਾ ਮਹੀਨੇ ਵਿੱਚ ਇੱਕ ਦੋ ਵਾਰ ਖਾਂਦੇ ਹਾਂ।
ਜ਼ਿਆਦਾ ਕੁ ਵਧੀਆ ਵੀ ਨੀ ਹੁੰਦਾ ਇੰਨਾ।
ਹਾਂ ਹੈਲਦੀ ਨੀ ਹੁੰਦਾ ਨਾ।
ਉਹ ਤੁਹਾਨੂੰ ਕਿਹੜਾ ਫੂਡ ਵਧੀਆ ਲੱਗਦਾ ਜੰਕ ਫੂਡ ਕੇ ਹੈਲਥੀ ਫੂਡ।
ਜੰਕ ਫੂਡ ਤਾਂ ਸਾਰਿਆਂ ਨੂੰ ਹੀ ਬਹੁਤ ਵਧੀਆ ਲੱਗਦਾ ਪਰ ਹੈਲਦੀ ਕਿਸੇ ਨੂੰ ਨਹੀਂ ਵਧੀਆ ਲੱਗਦਾ। ਖਾਣਾ ਦੇ ਹੈਲਦੀ ਚਾਹੀਦਾ ਨਾ ਜੰਕ ਫੂਡ ਦੇ ਤਾਂ ਲਿਮਿਟ ਰੱਖਣੀ ਚਾਹੀਦੀ ਆਪਣੀ ਅਤੇ ਜੰਕ ਫੂਡ ਦੇ ਘੱਟ। ਰੋਟੀ ਖਾਂਦੇ ਹਾਂ ਹੈਲਦੀ ਫੂਡ ਖਾਂਦੇ ਹਾਂ ਜ਼ਿਆਦਾ ਜਿਹੜਾ ਸਿਹਤ ਲਈ ਵਧੀਆ ਹੁੰਦਾ। ਸਾਡੀ ਸਿਹਤ ਲਈ ਪੌਸ਼ਟਿਕ ਭੋਜਨ ਖਾਂਦੇ ਹਾਂ ਅਸੀਂ ਜਿਹੜਾ ਘਰ ਵਿੱਚ ਬਣਦਾ ਸਾਡੇ। ਜਿਵੇਂ ਦਾਲ ਹੋ ਗਈ ਸਬਜ਼ੀ ਹੋ ਗਈ ਹਰੀ ਸਬਜ਼ੀਆਂ ਹੋਈਆਂ ਆਹੀ ਖਾਂਦੇ ਹਾਂ।
ਹਾਂ ਉਹ ਹੀ ਵਧੀਆ ਹੁੰਦਿਆਂ।
ਹਾਂ ਇਹੀ ਸਹੀ ਹੁੰਦੀਆਂ ਸੀ ਇਸ ਵਾਸਤੇ ਨਾ।
ਹੋਰ।
ਇਹਦੇ ਨਾਲ ਸਿਹਤ ਸਹੀ ਰਹਿੰਦੀ ਹੈ ਕੋਈ ਬਿਮਾਰੀਆਂ ਨਹੀਂ ਲੱਗਦੀਆਂ ਜ਼ਿਆਦਾ। ਕਿਉਂਕਿ ਜਿਹੜੇ ਬਾਹਰ ਦੇ ਬ ਹਾਂਜੀ ਹਾਂ ਜਿਹੜੇ ਬਾਹਰ ਦਾ ਜੰਕ ਫੂਡ ਹੁੰਦਾ ਨਾ ਚਾਹ ਉਹਦੇ ਵਿੱਚ ਸਬਜ਼ੀਆਂ ਵੀ ਹੋਣ ਪਰ ਉਹ ਸਹੀ ਸਾਫ਼ ਨਹੀਂ ਹੁੰਦੀਆਂ ਸਬਜ਼ੀਆਂ ਸਾਫ਼ ਨਹੀਂ ਕੱਟਦੇ ਉਹਨੂੰ। ਪਤਾਂ ਨੀਂ ਕਿੰਨੀਆਂ ਪੁਰਾਣੀਆਂ। ਕੱਟ ਕੇ ਰੱਖੀਆਂ ਹੁੰਦੀਆਂ। ਉਹਨੂੰ ਤੇਲ ਵਿੱਚ ਫਰਾਈ ਕਰਦੇਂ ਨੇਂ ਉਹ ਤੇਲ ਪਤਾਂ ਨ੍ਹੀਂ ਕਿੰਨਾਂ ਗੰਦਾ ਹੁੰਦਾਂ ਐਂ।
ਹਫ਼ਤੇ ਦੋ ਹਫ਼ਤੇ ਪੁਰਾਣੀ ਸਬਜ਼ੀਆਂ ਹੁੰਦੀਆਂ।
ਸਫ਼ਾਈ ਨੀਂ ਹੁੰਦੀਂ ਨਾ ਉਹਨਾਂ ਦੀ।
ਤੇਲ ਵੀ ਉਹਨਾਂ ਦਾ ਗੰਦਾ ਜੀਆ ਹੁੰਦਾਂ ਹੈਂ ਨਾ।
ਹਾਂਜੀ, ਹਾਂਜੀ ਤੇਲ ਗੰਦਾ ਹੁੰਦਾਂ ਉਹਨਾਂ ਦਾ।
ਹਾਂ।
ਪਤਾਂ ਕਰ ਕੇ ਅਸੀਂ ਵੀ ਘੱਟ ਹੀ ਖਾਂਦੇ ਹਾਂ। ਘਰ ਦਾ ਹੀ ਜ਼ਿਆਦਾ ਖਾਂਣੇ ਆ ਖਾਣਾਂ।
ਹੋਰ ਦੱਸੋਂ ਤੁਸੀਂ ਆਪਣੀਂ ਸਿਹਤ ਦਾ ਕਿਵੇਂ ਧਿਆਂਨ ਰੱਖਦੇ ਹੋ।
ਮੈਂ ਆਪਣੀ ਸਿਹਤ ਦਾ ਧਿਆਨ। ਹੋਰ ਹੈਲਦੀ ਖਾਲੋ ਹੈਲਦੀ ਖਾਣਾਂ ਖਾਂ ਕੇ ਰੱਖਣਾਂ ਵਾ ਹੋਰ ਥੋੜ੍ਹੀ ਐਕਸਜਸਾਈਜ਼ ਕਰਕੇ ਰੱਖਣਾਂ ਵਾ।
ਹੈ।
ਉਹ ਹੈਲਦੀ ਖਾਣਾਂ ਖਾਂਦਾ ਵਾ।
ਅੱਛਾ।
ਤੇ ਥੋੜ੍ਹੀ ਐਕਸਜਸਾਈਜ਼। ਮੈਂ ਕਰਨਾਂ ਵਾ ਥੋੜੀ ਬਹੁਤੀ।
ਅੱਛਾ ਕੀ ਕਰਦੇਂ ਹੋ ਐਕਸਜਸਾਈਜ਼
ਐਕਸਸਾਈਜ਼ ਵਿੱਚ ਜਿੱਦਾਂ ਆਹ। ਜਿੱਦਾਂ ਉਹ ਵੋ ਵੋਕ ਹੋਗੀ।
ਹਾਂ ਅਸੀਂ ਵੀ ਵੋਕ ਕਰਨੇਂ ਹਾਂ। ਵੈਹੇ ਵੋਕ
ਨਾਈਟ ਵੋਕ ਹੋਗੀ ਨਾ। ਨਾਈਟ ਵੋਕ ਹੋਗੀ
ਅੱਛਾ।
ਹੋਰ ਮੋਰਨਿੰਗ ਵੋਕ ਵਗ਼ੈਰਾ।
ਹਾਂ ਹਾਂ। ਹਾਂ ਇਹ ਤੇ ਹੈਂ। ਥੋੜ੍ਹੀ ਬਹੁਤ ਐਕਸਜਸਾਈਜ਼ ਵੀ ਕਰ ਲਿਆ ਕਰੋ ਨਾ।
ਜ਼ਰੂਰੀ ਹੁੰਦੀਂ ਹੋਈ ਵੀ ਸਿਹਤ ਵਾਸਤੇ। ਜਿੱਦਾਂ ਰੋਟੀ ਖਾਧੀ ਐਕਸਜਸਾਈਜ਼ ਕਰ ਲੋ ਥੋੜ੍ਹੀ ਦੇਰ। ਪੰਜ ਮਿੰਟ ਨਹੀਂ ਤਾਂ ਸਵੇਰੇ ਤੜਕੇ, ਤੜਕੇ ਉੱਠ ਕੇ ਐਕਸਸਾਈਜ਼ ਕਰ ਲੋ।
ਹਾਂਜੀ, ਹਾਂਜੀ ਹੋਰ ਤੁਸੀਂ ਦਿਨ 'ਚ ਕਿੰਨਾਂ ਪਾਣੀਂ ਪੀਂਦੇ ਹੋ।
ਦਿਨ ਚ ਚਾਰ, ਚਾਰ ਪੰਜ ਗਲਾਸ ਪੀ ਲੈਨਾਂ।
ਹਾਂਜੀ, ਪਾਣੀਂ ਬਹੁਤ ਮਹੱਤਵਪੂਰਨ ਹੁੰਦਾਂ ਸਾਡੇ ਵਾਸਤੇ।
ਆਹ।
ਪਾਣੀ ਤੋਂ ਬਿਨਾਂ ਨੀਂ ਅਸੀਂ ਜੀਅ ਸਕਦੇ ਪਾਣੀ ਮਸਾਂ ਸਾਡੀ ਸਿਹਤ ਵਾਸਤੇ ਬੜਾ ਵਧੀਆਂ ਹੁੰਦਾਂ। ਪਰ ਅੱਜ਼ ਕੱਲ੍ਹ ਕਈ ਲੋਕੀਂ ਪਾਣੀ ਨੂੰ ਗੰਦਾ ਕਰ ਰਹੇਂ ਨੇਂ ਨਾ।
ਆ ਜਿੱਦਾਂ ਨਦੀਆਂ ਹੁੰਦੀਆਂ ਨਾ ਨਦੀਆਂ ਲੇਕਸ ਵਗ਼ੈਰਾ।
ਹਾਂ।
ਉਹਨਾਂ ਨੂੰ ਗੰਦਾ ਕਰ ਦਿੰਦੇਂ ਨੇਂ।
ਜਿਵੇਂ ਨਦੀਆਂ ਵਿੱਚੋਂ ਪਾਣੀਂ ਆਂਦਾ। ਲੋਕੀਂ ਘੁੰਮਣ ਜਾਂਦੇ ਨੇਂ ਨਦੀਆਂ ਵਿੱਚ। ਨਦੀਆਂ ਦੇ ਅੰਦਰ ਵੇਖਣ। ਤੇ ਉੱਥੇ ਕੂੜਾ ਸੁੱਟ ਦਿੰਦੇਂ ਨੇਂ।
ਹੋਰ ਫ਼ਿਰ ਪਾਣੀ ਨਾਲ ਚਲੇ ਜਾਂਦਾ ਹੈਂ।
ਹਾਂ, ਪਾਣੀਂ ਨਾਲ਼ ਕਾੜੂ, ਕੂੜਾ ਫੈਲ ਜਾਂਦਾ ਓਹਦੇ ਅੰ ਗੰਦੀ ਹੋ ਜਾਂਦੀ ਏ, ਵੈਸੇ ਉਹੀ ਪਾਣੀਂ ਆਂਦਾ ਸਾਡੇ ਘਰਾਂ ਵਿੱਚ। ਟੂਟੀਆਂ ਵਿੱਚ, ਤਾਜ਼ਾ ਪਾਣੀ। ਸਾਨੂੰ ਸਾਫ਼ ਰੱਖਣੀ ਚਾਹੀਦੀ ਹੈਂ ਨਦੀਆਂ ਨੂੰ, ਪਹਾੜਾਂ ਨੂੰ ਸਾਫ਼ ਰੱਖਣਾਂ ਚਾਹੀਂਦਾ।
ਓਰ, ਤੁਹਾਂਨੂੰ ਕਿਹੜੀ ਚੀਜ਼ ਵਧੀਆ ਲੱਗਦੀ‌ ਏ? ਹੀਲਸ ਵਿੱਚ, ਪਹਾੜ ਵਗ਼ੈਰਾ ਵਿੱਚ।
ਪਹਾੜਾਂ ਵਿੱਚ ਤੇ ਸ਼ਿਮਲਾ ਵਧੀਆ ਲੱਗਦਾ, ਜ਼ਿਆਦਾਤਰ। ਉੱਥੇ ਵਧੀਆ ਟੂਰਿਸਟ ਪਲੇਸ ਹੈ ਨਾ, ਘੁੰਮਣ-ਫਿਰਨ ਦੀ ਜਗ੍ਹਾ ਵਧੀਆ ਬਣਾਈਦੀ ਐ। ਰਹਿਣ ਵਾਸਤੇ ਵੀ ਜਗ੍ਹਾ ਵਧੀਆ ਹੁੰਦੀ ਹੈ, ਯਾਤਰੀ ਜਿੱਥੇ ਠਹਿਰ ਸਕਦੇ ਨੇ।
ਉੱਥੇ ਬਹਿਣ ਵਾਸਤ--ਵੀ ਵਧੀ ਉਹ ਹੈਗੀ ਨਾ, ਓਹ। ਪਰਓਛਾਤਵੀ ਜੀ ਬਣਾਈਦੀ ਏ, ਕਿ ਧੁਪ ਨਾ ਲੱਗੇ।
ਹਾਂਨ--ਹੋਰ ਦੱਸੋ, ਤੁਸੀਂ ਫਿਰ ਪੜ੍ਹਾਈ-ਪੜ੍ਹੂਈ ਕਰਦੇ ਪਏ ਓ?
ਹਾਂ, ਹਜੇ ਤੇ ਅੱਠਵੀਂ ਵਿੱਚ ਆਂ।
ਅੱਛਾ! ਮਤਲਬ, ਪੜ੍ਹਾਈ ਕਰਦੇ ਓ ਤੁਸੀਂ?
ਹਾਂ।
ਫਿਰ, ਹੁਣ ਪੜ੍ਹਾਈ ਤੋ ਬਾਅਦ ਕੀ ਕਰੋਗੇ?
ਪੜ੍ਹਾਈ ਤੋ ਬਾਅਦ ਹਜੇ ਤੇ ਨੀ ਕੁਛ ਪਤਾ, ਕੀ ਕਰਨਾ।
ਹੋਰ ਤੁਸੀਂ ਤੁਸੀਂ, ਫੋਨ-ਫੁਨ ਚਲਾਉਂਦੇ ਓ?
ਹਾਂ, ਚਲਾਂਨਾ।
ਅੱਛਾ! ਕੀ ਵੇਖਦੇ ਹੋ, ਫੋਨ ਵਿੱਚ ਜਿਆਦਾ?
ਉਹ, ਯੂਟਿਊਬ ਵਗੈਰਾ।
ਅੱਛਾ। ਯੂਟਿਊਬ ਤੇ ਸਿੱਖਣ ਨੂੰ ਕੁਝ ਮ ਬੜਾ ਕੁਝ ਮਿਲਦਾ, ਤੁਸੀਂ ਕੀ ਸਿੱਖ ਦਿਓ, ਓਰ ਸਿੱਖਿਆ ਤੁਸੀ?
ਉਹੀ ਸਿੱਖਨੇਂ ਆਂ, ਕਿ ਸਾਨੂੰ ਕਿੱਦਾਂ ਰਹਿਣਾ ਚਾਹੀਦਾ। ਵੱੜਿਆਂ ਨਾਲ, ਕਿੱਦਾਂ ਪੇਸ਼ ਆਣਾ ਚਾਹੀਦਾ।
ਹਾਂਜੀ-ਹਾਂਜੀ, ਉਹ ਤੇ ਹੈ। ਹੋਰ, ਤੁਹਾਡੀ ਫੈਮਿਲੀ 'ਚ ਕਿੰਨੇ ਮੈਂਬਰ ਨੇ?
ਮੇਰੀ ਫੈਮਿਲੀ ਉੱਤੇ ਪੰਜ ਮੈਂ, ਮੈਂਬਰ ਹੈਗੇਦੇ‌। ਇੱਕ ਪਾਪਾ, ਮੰਮੀ, ਮੈਂ, ਮੇਰੀ ਭੈਣ, ਹੋਰ ਦਾਦੀ।
ਅੱਛਾ, ਬਜ਼ੁਰਗ ਬੰਦਾ ਵੀ ਆ? ਜਿਹੜੇ ਵੱਡੇ ਲੋਕ ਹੁੰਦੇ ਨੇ ਨਾ ਬਜ਼ੁਰਗ, ਉਹ ਜ਼ਰੂਰ ਹੋਣੇ ਚਾਹੀਦੇ ਨੇ।
ਹਾ।
ਉਹ ਸਾਨੂੰ, ਸਹੀ ਰਾਹ ਦਿਖਾਓਂਦੇ ਨੇ। ਹਾਂਜੀ-ਹਾਂ।
ਉਹਨਾਂ ਦੀ ਗੱਲ ਵੀ ਮੰਨਨੀ ਚਾਹੀਦੀ ਏ, ਨਾ।
ਹਾਂਜੀ, ਉਹਨਾਂ ਦੀ ਗੱਲ ਜ਼ਰੂਰ ਮੰਨਨੀ ਚਾਹੀਦੀ ਹੈ, ਓ ਜੋ ਕਹਿੰਦੇ ਨੇ, ਉਹ ਸਹੀ ਹੁੰਦਾ।
ਹੂੰ, ਉਹਨਾਂ ਨੂੰ ਪਤਾ ਹੁੰਦਾ ਨਾ, ਕੀ ਐਦਾ ਹੋ ਸਕਦਾ ਏ।
ਹਾਂ, ਉਹਨਾਂ ਨੇ ਜ਼ਿਆਦਾ ਦੁਨੀਆਂ ਵੇਖੀ ਹੁੰਦੀ, ਸਾਡੇ ਤੋਂ।
ਹੂੰ।
ਅੱਛਾ, ਜਦੋ ਏ ਫਾਸਟ-ਫੂਡ ਵੀ, ਕਦੀ-ਕਦੀ ਖਾਂਦੇ ਹੋ, ਸਿਹਤ ਦਾ ਵੀ ਧਿਆਨ ਰੱਖਦੇ ਹੋ, ਵੇ ਘਟ ਓ, ਬਿਮਾਰੀਆਂ ਵੀ ਘੱਟ ਲੱਗਦੀਆਂ ਹੋਣੀਆਂ, ਹਣਾ।
ਹਾਂ, ਘਾਟ ਲੱਗਦੀਆਂ।
ਐ, ਤੇ ਵਧੀਆ ਗੱਲ ਏ, ਅੱਜ-ਕੱਲ ਬਿਮਾਰੀਆਂ ਬੜੀਆਂ ਫੈਲਿਦੀਆਂਨ, ਹਰ ਬੱਚ ਬੱਚਿਆਂ ਨੂੰ ਬਿਮਾਰੀ ਲਗੀ ਹੁੰਦੀ ਏ‌।
ਹੋਰ ਕਿਸੇ ਨੂੰ ਕੋਲਡ ਹੋਇਆ ਦਾ, ਕਿਸੇ ਨੂੰ ਕੋਲਡ ਐਂਡ ਫਿਲਊ ਹੋਇਆ ਦਾ ਚਿਕਨ ਪੋਕਸ ਵਗੈਰਾ
ਹਾਂਜੀ- ਹਾਂਜੀ ਫਿਰ ਕਿਵੇਂ ਤੁਸੀਂ ਹੁਣ ਕੀ ਅੱਗੇ ਕੀ ਸੋਚਿਆ ਕੁਝ ਬਣੋਗੇ ਫਿਊਚਰ ਵਿੱਚ ਕੀ ਬਣੋਗੇ।
ਫਿਉਚਰ ਵਿਚ ਇੱਥੇ ਹਜੇ ਮੰਮੀ ਪਾਪਾ ਦੇ ਦੋ ਡਾਕਟਰ ਕਹਿੰਦੇ ਪਏ ਨੇ।
ਅੱਛਾ ਡੋਕਟਰ ਬਣਨਾ ਤੁਸੀਂ
ਆਂ
ਅੱਛਾ। ਤੁਸੀ ਪਾਣੀ ਤੇ ਨਹੀਂ, ਵੇਸਟ ਕਰਦੇ ਜ਼ਿਆਦਾ।
ਨਾ ਜ਼ਿਆਦਾ ਨਹੀਂ ਗਲਦੇ ਉਦਾਂ ਥੋੜ੍ਹਾ ਬਹੁਤਾ ਹੋ ਜਾਂਦਾ।
ਨਹੀਂ ਕਈ ਲੋਕ ਕੀ ਕਰਦੇ ਨੇ ਜਿਵੇਂ ਤਾਜ਼ਾ ਪਾਣੀ ਆਂਦਾ। ਉਹਨੂੰ ਸੜਕਾਂ ਤੇ ਸੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਂ ਸੜਕਾਂ ਤੇ ਹਾਂਜੀ -ਹਾਂਜੀ ਟੂਟੀਆਂ ਖੋਲ੍ਹ ਦਿੰਦੇ ਉਹ ਫਿਰ ਵੇਸਟ ਹੋ ਜਾਂਦਾ।
ਹਾਂ ਨਾ ਅਸੀਂ ਨੀ ਕਰਦੇ ਜੋ ਟੂਟੀ ਕਿਤੇ ਚੱਲਦੀ ਹੁੰਦੀ ਆ ਅਸੀਂ ਤਾਂ ਬੰਦ ਕਰ ਦਿੰਦੇ ਆਂ।
ਹਾਂ ਬੰਦ ਜ਼ਰੂਰ ਕਰਦਿਆਂ ਕਰੋ।
ਕੁਝ ਵੀ ਨੀ ਹੁੰਦਾ ਨਾ ਇੰਨਾ
ਹਾਂਜੀ- ਹਾਂਜੀ ਪਾਣੀ ਬੜਾ ਮਹੱਤਵਪੂਰਨ ਹੈ ਸਾਡੇ ਵਾਸਤੇ
ਹੋਰ
ਆਉਣ ਵਾਲੀ ਪੀੜ੍ਹੀ ਵਾਸਤੇ ਪਾਣੀ ਖਤਮ ਹੋ ਜਾਏਗਾ ਆਉਣ ਵਾਲੇ ਟਾਈਮ ਵੀ ਜਿਵੇਂ ਅੱਜ ਕੱਲ੍ਹ ਪੈਟਰੋਲ ਖ਼ਤਮ ਹੋਇਆ ਦਾ ਹੈ ਨਾ ਜਿਵੇਂ ਪੈਟਰੋਲ ਖਤਮ ਹੋਇਆ ਦਾ
ਹਾਂ
ਉਵੇਂ ਪਾਣੀ ਖ਼ਤਮ ਹੋ ਜਾਵੇਗਾ ਅੱਜ ਕੱਲ੍ਹ ਤਾਂ ਪਾਣੀ ਵੀ ਵਿਕਦਾ ਪਿਆ ਵੇ। ਲੋਕੀ ਪਾਣੀ ਦੀ ਬੋਤਲਾਂ ਖਰੀਦ ਦੇ ਨੇ ਵੀਹ- ਵੀਹ ਰੁਪਏ ਦੀਆਂ
ਹਾਂ ਹੁਣ ਤੇ ਕਈ ਲੋਕਾਂ ਨੇ ਤੇ ਬੋਟਲ ਭਰਨ ਵਾਲੀ ਕਈ ਲੋਕਾਂ ਨੇ ਤੇ ਬੋਟਲ ਭਰਨ ਵਾਲੀ ਮਸ਼ੀਨ ਵੀ ਲਗਾ ਲਤੀ ਏ। ਪੰਜ ਰੁਪਏ ਦੀ।
ਬਸ ਉਹੀ ਨਾ ਪਾਣੀ ਵਿਕਦਾ ਪਿਆ ਕਿਉਂਕਿ ਪਾਣੀ ਸਾਫ਼ ਪਾਣੀ ਤਾਂ ਘੱਟ ਗਿਆ। ਗੰਦਾ ਲੋਕ ਕਰੀ ਜਾਂਦੇ ਨੇ ਗੰਦਾ ਪਾਣੀ ਜ਼ਿਆਦਾ ਵਧ ਗਿਆ। ਤੁਸੀਂ ਸਮੁੰਦਰ ਵੇਖ ਲੋ ਨਦੀਆਂ ਵੇਖ ਲੋ ਗੰਦੀਆਂ ਹੀ ਪਈਆਂ ਸਭ
ਬਸ ਫੈਕਟਰੀ ਦਾ ਹੀ ਵੇਸਟ ਹੁੰਦਾ। ਹੈਲੋ
ਹਾਂਜੀ
ਉਹ ਫੈਕਟਰੀ ਦਾ ਹੀ ਵੇਸਟ ਹੁੰਦਾ ਬਸ ਨਦੀਆਂ ਲੇਕਸ ਓਸ਼ਨ ਵਗੈਰਾ ਵਿੱਚ
ਹਾਂਜੀ- ਹਾਂਜੀ ਨਾਲੇ ਕਈ ਲੋਕ ਕੂੜਾ ਉਹਦੇ ਫਿਰ ਸੂੱਟ ਦਿੰਦੇ ਨੇ ਨਾ। ਪਾਣੀ ਵਿੱਚ ਜਿਵੇਂ ਲਿਫਾਫਾ ਵਗੈਰਾ ਹੋ ਗਿਆ ਖਾ ਕੇ ਜਿਵੇਂ ਚਿਪਸ ਵਗੈਰਾ ਦੇ ਪੈਕੇਟ ਹੋ ਗਏ। ਉਹ ਨਦੀ ਵਿਚ ਸੁਟ ਦਿੰਦੇ ਨੇ ਫਿਰ- ਫਿਰ ਉਹ ਗੰਦਾ
ਸੁਟਣਾ ਨੀ ਚਾਹੀਦਾ ਪਲਾਸਟਿਕ ਨੂੰ ਨਦੀਆਂ ਵਗੈਰਾ ਵਿੱਚ
ਦੇਖੋ। ਪਲਾਸਟਿਕ ਉਹ ਨਹੀਂ ਨਾ ਰੀਸਾਈਕਲ ਨਹੀਂ ਨਾ ਹੁੰਦਾ। ਨਾ ਹੀ ਗਲਦਾ ਵੇ ਇਹ ਤੇ ਪਿਆ ਹੀ ਰਹਿੰਦਾ।
ਉਹਨੂੰ ਬਾਅਦ ਡਸਟਬੀਨ ਵਿੱਚ ਸੁੱਟ ਦੋ।
ਹਾਂਜੀ ਪਲਾਸਟਿਕ ਦਾ ਤਾਂ ਵੈਸੇ ਵੀ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਸਾਨੂੰ
ਹੂੰ ਪਲਾਸਟਿਕ ਬੈਗ ਵੀ ਨੀ ਵਧੀਆ ਹੁੰਦੇ ਜਿਹੜੇ ਸਬਜ਼ੀਆਂ ਵਾਲੇ ਪਲਾਸਟਿਕ ਬੈਗ ਹੁੰਦੇ ਵੇ ਨਾ। ਉਹ ਵੀ ਨੀ ਵਧੀਆ ਹੁੰਦੇ। ਹਾਂ ਏਸ ਤੋ ਵਧੀਆ ਦੇ ਕਲੋਥਸ ਬੈਗ ਹੁੰਦੇ ਨੇ।
ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਨੂੰ ਫਿਰ ਰੀਸਾਈਕਲ ਵੀ ਕਰ ਸਕਦੇ ਹਾਂ ਨਾ
ਹਾਂ
ਹੁਣ ਪਲਾਸਟਿਕ ਤੁਸੀਂ ਅੱਜ ਤੋਂ ਲੈ ਕੇ ਪੰਜਾਹ ਸਾਲ ਬਾਅਦ ਦੇਖੋ ਪਲਾਸਟਿਕ ਸੇਮ ਹੀ ਤੁਹਾਨੂੰ ਮਿਲੇਗੀ
ਹਾਂ ਬਸ ਕਲਰ ਥੋੜ੍ਹਾ ਫਿੱਕਾ ਹੋ ਜਾਏਗਾ ਬਾਕੀ ਸਾਰਾ ਓਦਾਂ ਹੀ ਰਹਿੰਦਾ।
ਚਲੋ ਠੀਕ ਹੈ ਮੈਂ ਤੁਹਾਨੂੰ ਫਿਰ ਕੋਲ ਕਰਾਂ
ਸਤਿ ਸ੍ਰੀ
ਸਤਿ ਸ੍ਰੀ ਅਕਾਲ!
ਹਾਂ